ਹੈਲੋ।
ਹੈਲੋ ਸਤਿ ਸ੍ਰੀ ਕਾਲ ਜੀ।
ਹਾਂਜੀ ਸਸ਼੍ਰੀ ਕਾਲ ਜੀ ਹੋਰ ਕੀ ਹਾਲ ਨੇ, ਹਾਂਜੀ ਵਧੀਆ ਵਧੀਆ।
ਲਿਆ।
ਬਸ ਵੈਸੇ ਹੀ ਫਰੀ ਹੋ ਕੇ ਬੈਠ ਠੀ ਸੀ, ਮੈਂ ਕਿਆ ਚਲੋ, ਫੋਨ ਕਰਾਂ ਯਾਦ ਕਰਾਂ। ਹੋਰ ਸੀ ਰਸ ਰੋਟੀ ਰੋਟੀ ਖਾ ਲੀ।
ਕਾਰ ਰੀ ਸੀ ਕਿੰਨੇ ਦਿਨ ਤੋਂ। ਹਾਂਜੀ ਹਾਂਜੀ, ਵਧੀਆ ਨਾ ਸਗੋਂ, ਹਾਂ ਹੋਰ ਬਹ। ਕੀ ਸੀਗਾ।
ਬਸ ਬੈਠੀ ਸੀ ਮੈਂ, ਤੁਸੀਂ ਸੁਣਾਓ? ਕੀ ਕੀ ਗ ਰੋਟੀ ਰਾਟ ਟੀ ਖਾ ਲੀ।
ਹਾਂਜੀ ਹਾਂਜੀ ਰੋਟੀ ਖਾ ਲਈ ਏ। ਹਾਂਜੀ, ਅੱਜ ਛੋਲੇ ਬਣਾਏ ਸੀਗੇ, ਚਿੱਟ
ਵਾਹ ਜੀ ਛੋਲੇ।
ਹਾਂਜੀ ਹਾਂਜੀ, ਨਹੀਂ ਨਹੀਂ ਬਠੂਰੇ ਨੀ ਬਣਾਏ। ਬੱਚੇ ਬਠੂਰੇ ਘੱਟ ਹੀ ਖਾਂਦੇ ਨੇ। ਚਾਵਲ ਈ ਪਸੰਦ ਕਰਨ ਹਾਂ ਨਹੀਂ-ਨਹੀਂ ਚਾਵਲ ਬਣਾਏ ਸੀਗੇ ਨਾਲ।
ਛੋਲੇ ਚਾਵਲ ਕਿਵੇਂ ਬਣਾਦੇ ਹੋ ਕਿਹੜੇ ਵਾਲੇ ਵਾਈਟ ਵਾਲੇ?
ਹੋਰ, ਬਸ ਬੱਚੇ ਛੁੱਟੀ ਸੀ ਅੱਜ ਹਾਂ ਆਪਣਾ ਬੱਚੇ ਕਹਿ ਰਹੇ ਕੁਛ ਛੋਲੇ ਚਾਵਲ ਬਣਾਓ ਪਹਿਲਾਂ ਕਹਿ ਰਹੇ ਰਾਜਮਾ ਬਣਾਓ, ਹਾਂ ਮੈਂ ਕਿਹਾ ਰਾਜ
ਛੁੱਟੀ ਬਸ ਕਹਿਣ ਦੀ ਹੁੰਦੀ ਛੁੱ ਟੀ ਹੁੰਦੀ ਨਹੀਂ
ਹਾਂ ਨਾ ਨਾ, ਮਾਵਾਂ ਦੀ ਛੁੱਟੀਆਂ ਨੇ ਨੇ ਬੱਚਿਆਂ ਤੇ ਛੁੱਟੀਆਂ ਹੀ ਪੈਆਂ ਦੀਆਂ।
ਹਾਂ ਸਾਡੇ ਵੀ ਤਾਂ ਬੱਚੇ ਆਏ ਨੇ, ਛੁੱਟੀਆਂ 'ਚ ਹੁਣ ਸੰਡੇ ਹੁੰਦਾ ਸੰਡੇ ਹੋਰ ਕਹਿਣ ਨੂੰ ਰੈਸਟ ਡੇ ਆਉਂਦਾ ਉੱਦਾਂ ਹੋਰ ਸਭ ਤੋਂ ਜ਼ਿਆਦਾ ਬਿਜ਼ੀ ਨਿਕਲਦਾ ਸਾਡਾ ਸੰਡੇ।
ਅੱਛਾ ਬੱਚੇ ਜੋ ਆਏ ਦੇ ਨੇ ਤੁਹਾਡੇ ਦੀਦੀ ਆਏ ਦੇ ਨੇ।
ਹਾਂ ਮੇਰੇ ਭੈਣ ਆਏ ਨੇ ਮੇਰੇ, ਦੀ ਆਏ ਨੇ ਮੇਰੇ। ਤੇ ਸਾਰਾ ਦਿਨ ਉਹ ਕਰਦੇ ਰਹਿੰਦੇ ਬਈ ਹੁਣ ਖਾ ਇਹ ਖਾ ਲੈ ਉਹ ਖਾ ਲੈ
ਅੱਛਾ, ਨਾਨੀ, ਹੋਰ ਨਾਨੀ ਘਰ ਤੇ ਦੇਖੋ ਬੱਚੇ ਹੀ ਅੰਦਰ। ਹਨਾਂ ਬੱਚਿਆਂ ਨੂੰ ਸ਼ੌਂਕ ਹੁੰਦਾ ਨਾਨੀ ਘਰ ਜਾਵਾਂਗੇ।
ਹਾਂ, ਸਾਰਾਂ ਸਾਲ ਦਾ ਸ਼ੌਂਕ ਹੁੰਦਾ ਮਈ 'ਚ ਛੁੱਟੀਆਂ ਪੈਣਗੀਆਂ ਫਿਰ ਜਾਵਾਂਗੇ।
ਹੋਰ ਤੁਸੀਂ ਕੀ ਬਣਾਇਆ ਅੱਜ?
ਬਸ ਅਸੀਂ ਬਣਾਏ ਸੀ ਪਰੌਂਠੇ ਨਮਕ ਆਲੇ।
ਬੜੇ ਸੁਆਦ ਲੱਗਦੇ ਨੇ
ਹਾਂ ਮੰਮਾ, ਹੂੰ ਬਸ ਬੈਠ ਠੇ ਸੀ ਛੱਤ ਛੁੱਟ ਤੇ ਆਈ
ਅੱਛਾ-ਅੱਛਾ, ਹਾਂ ਮੌਸਮ ਤੇ ਵਧੀਆ ਸਾਡੇ ਇੱਥੇ ਵੀ ਮੌਸਮ ਬਹੁਤ ਬੜਾ ਵਧੀਆ ਹੈਗਾ ਏ।
ਅੱਛਾ, ਹਾਂ ਇੱਧਰ ਤੇ ਬਾਰਿਸ਼ ਵਗੈਰਾ ਹੋਈ ਸੀ ਰਾ ਤੀ ਨਾ ਤੂਫਾਨ ਸੀ ਨੇਰੀ
ਅੱਛਾ, ਇੱਥੇ ਮੀਂਹ ਤਾਂ ਨੀ ਵਸਿਆ ਵੈਸੇ ਮੌਸਮ ਬੜਾ ਠੰਡਾ ਹੋਇਆ ਦਾ। ਤੁਹਾਡੇ ਲਾਗੇ ਤੇ ਪੈ ਜਾਂਦਾ ਨਾ ਤਾਂ ਕਰਕੇ। ਹਾਂ
ਕਾ ਹੈਗਾ ਤੇ ਸਾਰਾ ਇੰਨੀ ਵਧੀਆ ਰਾਤੀ ਦੇ ਆਂਦੀ ਤੂਫਾਨ ਵਗੈਰਾ ਹੈਗਾ ਸੀ ਤੇ ਹੁਣ ਬਾਰਿਸ਼ ਵਗੈਰਾ ਹੋਰ ਇਸ
ਅੱਛਾ ਅੱਛਾ
ੇ ਅਸੀਂ ਚ ਬੱਚਿਆਂ ਨੂੰ ਉਹਦੇ ਚੁੱਲ੍ਹੇ ਦੀ ਰੋਟੀ ਖਵਾ ਬਣਾ ਕੇ ਖਵਾਵਾਂਗੇ ਉਹ ਬਾਲਿਆ ਅਤੇ ਨਾਲ ਹੀ ਬਾਰਿਸ਼ ਆ ਗਈ
ਅੱਛਾ ਹੈਾਏ ਤੇ ਤੁਸੀਂ ਆਪਣਾ ਬਣਾਇਆ ਦਾ ਚੁਲਾ ਮਿੱਟੀ ਦਾ ਆਪ ਹੀ ਮਿੱਟੀ ਦਾ ਚੁਲਾ ਆਪ ਹੀ ਬਣਾਇਆ ਦਾ ਹੈ ਅੱਛਾ
ਅਸੀਂ ਲੈ ਕੇ ਆਏ ਸਤ ਨੂੰ ਹਾਂ ਮਿਲ ਜਾਂਦੇ ਬੜੇ ਜ਼ੀ ਮਿਲ
ਅੱਛਾ ਉਹ ਮੈਨੂੰ ਵੀ ਨਾ ਕੋਈ ਦੱਸਦਾ ਪਿਆ ਸੀ ਕਿਉਂਕਿ ਨਾ ਆਪਣਾ ਉਹ ਚ ਰੋਟੀਆਂ ਰੋਟੀ ੀਆਂ ਬਣਦੀਆਂ ਜਾਂ ਵੈਸੇ ਹੀ ਮਤਲਬ ਉਹਦੇ ਵਸਤੇ ਹੀ ਕ ਇਕੱਲੇ
ਨਹੀਂ ਰੋਟੀਆਂ ਵਗੈਰਾ ਵੀ ਮਿਲ ਜਾਂਦੀਆਂ ਹਾਂ ਰੋ ਰਟੀਆਂ ਵੀ ਬਣ ਜਾਂਦੀਆਂ ਔਰ ਤਾਂਤੇ ਕੋਈ ਦਾਲ ਸਬਜ਼ੀ ਬਣਾਉਣੀ ਹੋਵੇ ਬੜਾ ਵਧੀਆ ਸਵਾਦ ਆਉਂਦਾ
ਹਾਂ ਦੇਖੋ ਚੁੱਲ੍ਹੇ ਤੇ ਵੈਸੇ ਹੀ ਸਬਜ਼ੀਆਂ ਪਹਿਲੇ ਜਮਾਨੇ ਚ ਚੁੱਲ੍ਹੇ ਆਉਂਦੇ ਸੀਗੇ ਤੇ ਚੁੇ ਤੇ ਰੋਟੀਆਂ ਬਣਦੀਆਂ ਸੀ ਅੱਜ ਕੱਲ੍ਹ ਦੇਖੋ ਗੈਸ ਹੈਗੀ ਹੈ ਗੈਸ ਵੈਸੇ ਵੀ ਤੇ ਆਪਣਾ ਚੁਲੇੇ ਦਾ ਤੇ ਸਵਾਦ ਹੀ ਲੱਗਉਂਦਾ ਕਿਉਂਕਿ ਦੇਖੋ ਰਿੱਝ ਰਿੱਜ ਕੇ ਬਣਦੀ ਰ ਤੇ ਕਿੰਨੇ ਟਾਈਮ ਰਹਿੰਦੀ ਸਬਜ਼ੀਆਂ ਤਾਲਾਂ ਤੂਲਾਂ ਜੋ ਵੀ ਹੈ ਬੜਾ ਵਧੀਆ ਟੇਸਟ ਆਉਂਦਾ ਉਹ ਤੇ ਵੀ
ਉਹ ਰੱਖੀ ਜਾ ਨਾ ਹਲਕੀ ਜਿਹੀ ਅੱਗ ਉੱਗ ਹੋਏ ਨਾ ਤੇਨੂੰ ਰੱਖ ਦਿੋ ਤੇ ਘਦੀ ਰਹ ਘਦੀ ਰਹ ਬੜੀ ਸਵਾਦ ਲਗਦੀ ਉਹ ਹਾਂ ਰਾਜਮਾਂ ਵਗੈਰਾ ਹੋਣ ਤੇ ਉਹਨਾ ਨੂੰ ਰੱਖ ਦੋ ਕੜ ਕੜ ਕੇ ਲਾਲ
ਹਾਂ ਦੇਖੋ ਤੇ ਪਹਿਲੇ ਖੁੱਲੀ ਹਾਂਡੀਆਂ ਚ ਪਿੱਤਲ ਦੀ ਹਾਂਡੀਆਂ ਚ ਬਣਾਉਂਦੇ ਹੁੰਦੇ ਸੀਗੇ ਸਬਜ਼ੀਆਂ ਪਹਿਲੇ ਜਮਾਨੇ ਚ ਹੁਣ ਤੇ ਕੂੱਕਰ ਚ ਦਵਾਉਂਦੇ ਨੇ ਸੀ ਚਿੱਟੀਆਂ ਦਵਾਈਆਂ ਚੱਟ ਜ ਬਣ ਜਾਂਦੇ ਨੇ ਜਿਹੜੀ ਚੀਜ਼ ਰਾਜ ਰ ਬਦੀ ਨਾ ਰ ਰਿਜ ਰਜ ਕੇ ਮ
ਹਾਂ ਉਹ ਸਵਾਦ ਹੀ ਵੱਖਰਾ ਹਉਂਦਾ ਹੈ ਉਹ ਭਾਵੇਂ ਸਮਾਨ ਚੀਜ਼ਾਂ ਤੁਸੀਂ ਉਹੀ ਪਾਉਦੇ ਹੋ ਪਰ ਸਵਾਦ ਨਾ ਵੱਖਰਾ ਹੀ ਹੁੰਦਾ ਹਮ ਹਾਂਜੀ ਸੋ ਵਧੀਆ ਰੋਟੀਆਂ ਬੰਦੀਆਂ ਦੇ ਚੁੱਲੇ ਦੇ ਵਿੱਚ ਸਰੋ ਉਹ ਨਾ ਧੀਮੀ ਧੀਮੀ ਹਲਕੀ ਹਲਕੀ ਕੀ ਹੁੰਦੀ ਤੇ ਉਹਦੇ ਉੱਤੇ ਫੁਲਕੇ ਰੱਖ ਉਹ ਬੜੇ ਆਂ ਰੜ ਜਾਂਦੇ ਨੇ ਬੜੇ ਸਆਦ ਲਗਦੇ ਨੇ ਉਹ
ਮੈਨੂੰ ਤੇ ਬੜਾ ਪਸੰਦ ਹੈ ਕਿਉਂਕਿ ਨਾ ਦੂਸਰਾ ਤੰਦੂਰੇ ਗੈਸ ਵਾਲਾ ਤੇ ਮੈਂ ਵੀ ਬਣਾਉਦੀ ਹਾਂ ਬਟ ਸਾਰੇ ਕਹਿੰਦੇ ਨੇ ਥੋੜਾ ਨਾ। ਖਰਾਬ ਕਰਦੀ।
ਹਾਂ ਉਹ ਗੈਸ ਹੋ ਜਾਂਦੀ ਹੈ ਨਾ ਉਹ। ਉਹ ਗੈਸ ਡਰੈਕਟ ਅੰਦਰ ਜਾਂਦੀ ਉਹਦੇ।
ਹਾਂ ਉਹ। ਹਾਂ ਸਹੀ ਗੱਲ ਏ ਕਿਉਂਕਿ ਮੈਨੂੰ ਵੀ ਕਿਸੇ ਨੇ ਕਿਹਾ ਸੀ ਕੁੱਲਾ ਤੁਸੀਂ ਲੈ ਕੇ ਆਓ।
ਰੋਟੀਆਂ ਸ ਹਾਂ ਆਓਗੇ ਨਾ ਦਖਾਵਗੀ ਮੈਂ। ਨਾਲੇ ਉਹ ਗੈਸ ਵਾਲੀ ਨਾ ਗੈਸ ਤੇ ਸੇਕ ਕੇ ਰੋਟੀ ਨਹੀਂ ਖਾਣੀ ਚਾਹੀਦੀ।
ਹਾਂ ਮੈਨੂੰ ਵੀ ਸਭ ਗਈ ਏ। ਕੈ ਰਹੇ ਨੇ
ਉਹ ਸਿੱਧਾ ਗੈਸ ਅੰਦਰ ਜਾਂਦੀ ਏ।
ਦੀ ਅੰਦਰ। ਜਾ ਕੇ ਹੋਰ। ਨਾਂਓ। ਮੰਮੀ ਠੀਕ ਨੇ ਤੁਹਾਡੇ ਪਾਪਾ ਹਾਂਜੀ ਬੱਚੇ ਖੇਲਦੇ ਪਏ ਨੇ। ਇੱਕ ਗਿਆ ਦਾ ਮੌਸਮ ਵੈਸੇ ਠੰਡਾ ਸੀ। ਤੇ ਉਹ। ਚਲਾਗੇ ਆਪਣੇ ਫਰੈਂਡਸ ਨਾਲ ਖੇਲਣ ਹੋਰ ਤੁਸੀਂ ਸੁਣਾਓ ਘਰ।
ਛੁਟੀਆਂ 'ਚ।
ਹਾਂ ਛੁੱਟੀਆਂ ਘੁੰਮਣ ਤੇ ਨੀ ਅੱਜ ਜੈਸੇ ਸੁਲਾ ਗਈ ਸੀ ਘੁੰਮਨ। ਦੀ ਅੱਜ ਮੌਸਮ ਇੱਥੇ ਵੀ ਥੋੜਾ ਠੰਡਾ ਗਾਏ ਤੇ ਬਸ ਫੇਰ ਬਣੀ ਨੀ ਸਲਾਹ ਜਾਣ ਦੀ ਵੈਸੇ ਬਣਾ ਰਹੇ ਅਸੀਂ ਅੰਮ੍ਰਿਤਸਰ ਜਾਣ ਦੀ। ਸਲਾਹ ਬਣਾ ਰਿਹਾ ਇੱਕ ਦੋ ਦਿਨ ਤੱਕ ਨਾ। ਹਾਂ ਤੇ ਤੁਸੀਂ ਮੈਂ ਯਾਦ ਹੀ ਕਰਿਸੀ ਤਾਂ ਈ। ਫ ਤੁਹਾਨੂੰ ਯਾਦ ਕਰਦੀ ਵੀ ਸੀ ਕਿ ਤੁਸੀਂ।
ਨਹੀਂ ਜੀ ਸਾਡੇ ਬੱਚੇ ਆਏ ਦੇਨੇ ਕਿ।
ਅੱਛਾ ਅੱਛਾ ਕੋਈ ਨੀ ਇੱਕ ਦੋ ਦਿਨ ਦੀ ਗੱਲ ਇੱਕ। ਇੱਕ ਦਿਨ ਦੀ ਲਾ ਲਓ ਇੱਕ ਦਿਨ ਜਾਵਾਂਗੇ ਤੇ ਅਗਲੇ ਦਿਨ ਵਾਪਸ ਆ ਜਾਗੇ।
ਉਹਨਾਂ ਦਾ ਨਿਕਲਣਾ ਬੜਾ ਮੁਸ਼ਕਿਲ ਹੋ ਰਹਿੰਦਾ ਮੈਂ ਤੇ ਚੱਲਣ ਨੂੰ ਤਿਆਰ ਆ ਤੇ।
ਹਾਂ ਨਹੀਂ ਤੁਸੀਂ ਚੱਲ ਚੱਲਣਾ ਕੋਈ ਗੱਲ ਨਹੀਂ।
ਹਮ ਦੇਖਦੇ ਆ ਹ ਦੇਖਣੇ ਆ ਬੱਚੇ ਨੇ। ਪਿੱਛੇ ਰਹਿੰਦੇ ਹੀ ਨਿ ਕਲੇ ਹੁਣ ਮੈਂ ਕਿਧਰ ਚਲੀ ਜਾਵਾਂ ਨਾ ਕਹਿੰਗੇ ਘੈਂਟੀ ਕਿੱਥੇ ਗਈ ਏ।
ਅੱਛਾ, ਅੱਛਾ, ਅੱਛਾ
ਮਾਸੀ ਨੀ ਬੋਲਦੇ। ਬੋਲਦੇ ਕੇਟੀ ਕਿੱਥੇ ਗਈ ਹਾਂ ਨਾਮ ਬਣਾਇਆ ਨਾਮ ਬਣਾਇਆ
ਹੋਰ ਤੁਸੀਂ ਕੀ ਬਣਾਇਆ ਤੁਂ ਦੱਸ ਤੇ ਉਹ ਬਣਾਏ ਸੀ
ਹਾਂ, ਅਸੀਂ ਪਰਾਂਠੇ ਬਣਾਏ ਸੀ ਤੇ ਹੁਣੇ ਬੱਚਿ ਬੱਚਿਆਂ ਨੇ ਨੂਡਲਸ ਵਗੈਰਾ ਖਾਏ ਨੇ ਬਰਗਰ ਵਗੈਰਾ ਖਾਇਆ ਬਈ ਆ ਦੇ ਨੇ ਨਾਨੀ ਘਰ ਹੁਣ ਖਾਉ ਹੋਰ
ਕੀ, ਮੈਂ ਸੁਣਿਆ ਤੁਸੀਂ ਮੈਂ ਸੁਣਿਆ ਤੁਸੀਂ ਸਿੰਧੀ ਕੜੀ ਬੜੀ ਸੁਵਾਦ ਬਣਾਉਂਦੇ ਹੋ
ਹਾਂ, ਉਹ ਦੀਦੀ ਆਏ ਨੇ ਨਾ ਤੇ ਉਹ ਉੱਥੇ ਦੇ ਨੇ ਨਾ ਫਿਰ ਰਾਜਸਥਾਨ ਦੇ ਉੱਧਰਲੇ ਸਾਈਡ ਦੇ ਨੇ ਤੇ ਉੱਧਰ ਬਣਦੀ ਹੋਏਗੀ। ਫੇਵਰੇਟ ਉਹ ਹੋਏਗੀ ਨਾ ਮਤਲਬ ਜਿਹੜੀ ਮਸ਼ਹੂਰ ਹੀ ਇਹ ਸਿੰਧੀ ਕੜੀ ਹੋ ਗਈ ਦਾਲ-ਬਾਟੀ ਵਗੈਰਾ ਹੋ ਗਈ ਤੇ ਸਾਨੂੰ ਤੇ ਆਉਂਦੀ ਹੀ ਨੀ ਸਾਨੂੰ ਨਹੀ ਆਉਂਦੀ ਨਾ ਬਨਾਉਣੀ ਤੇ ਮੈਂ ਹੁਣ ਆਏ ਤਾਂ ਮੈਂ ਕਿਹਾ ਦੀਦੀ ਮੈਨੂੰ ਕੜੀ ਖੁਵਾ ਕੇ ਮਤਲਬ ਬਣਾ ਕੇ ਖੁਵਾਓ ਸਿੰਧੀ ਕੜੀ ਵੀ ਕਿਹੋ ਜਿਹੀ ਹੁੰਦੀ ਹੈ ਮੈਂ ਕਦੇ ਕੀਤੀ ਨਹੀਂ ਟੇਂਸਟ ਵਈ ਬਾਹਰ ਕਿਧਰ ਗਏ ਤੇ ਇੰਨਾ ਧਿਆਨ ਤੇ ਉਹਨੇ ਦੇਣਾ ਵੀ ਕੜੀ ਮੰਗਵਾ ਲਈ ਵਈ ਸਬਜ਼ੀ ਆ ਗਈ। ਸਾਨੂੰ ਉਹ ਨੀ ਹੁੰਦਾ
ਬੜੀ ਵਧੀਆ ਬਣਦੀ ਉਹ ਵੀ
ਹਾਂ ਤੇ ਫਿਰ ਦੀ ਨੇ
ਅੱਛਾ ਤੁਹਾਡੇ ਦੀਦੀ ਬਣਾਉਦੇਂ ਨੇ ਅੱਛਾ, ਅੱਛਾ ਮੈਂ ਸੋਚਿਆ ਤੁਸੀਂ ਬਣਾਈਏ ਅੱਛਾ ਕਿਸੇ ਨੇ ਖਾਧੀ ਸੀ ਨਾ ਕਿਹਦੀ ਸੀ ਬੜੀ ਟੇਸਟੀ ਸੀ ਅੱਛਾ, ਮੈਂ ਸੋਚਿਆ ਫਿਰ ਤੁਸੀਂ ਬਣਾਈ ਅੱਛਾ ਤੁਸੀਂ ਦੀਦੀ ਨੇ ਬਣਾਈ ਤੁਹਾਡੀ ਕੋਈ ਨੀ ਉਹਨਾਂ ਕੋ ਪੁਛ ਗੇ ਹੋਰ ਕੀ ਹੈ
ਹਾਂ, ਕੋਈ ਨਾ ਉਹ ਅਸੀਂ ਬਣਾ ਕੇ ਖਵਾਵਾਂਗੇ
ਹਾਂਜੀ ਹਾਂਜੀ ਜ਼ਰੂਰ ਜੀ ਹੋਰ ਕੋਈ ਮੌਸਮ ਜਿਵੇਂ ਚੱਲ ਰਿ ਹੈ ਸ਼ੋਪਿੰਗ ਸ਼ੋਪਿੰਗ ਨਹੀਂੀ ਕੀਤੀ ਕੋਈ
ਨਾ ਜੀ ਉਹੀ ਤੇ ਮੌਸਮ ਮੌਸਮ ਜਰਾ ਠੀਕ ਹੁੰਦਾ ਤੇ ਨਾਲ ਹੀ ਬੜ ਸਾਤ ਹੋ ਜਾ ਜਾਂਦੀ ਹੈ ਇੱਥੇ ਧੁੱਪ ਵੀ ਨਿਕਲੇ ਗਰਮੀ ਹੋ ਜਾਂਦੀ ਹੈ ਮੌਸਮ ਦੀ ਹਨੇਰੀ ਨੂਰੀ ਹੋ ਜਾਂਦੀ ਐਂਡ ਜਿੰਦਗੀ
ਤੇ ਹੋਰ ਉਹ ਤੇ ਗੱਲ ਹੈਗੀ ਤੇ ਆਪਣਾ ਤੁਸੀਂ ਓਨਲਾਈਨ ਸ਼ੋਪਿੰਗ ਕਰਦੇ ਹੋ ਕਿ ਫਲਾਈਨ ਕਰਦੇ ਹੋ
ਅਸੀਂ ਬਸ ਫਲਾਈਨ ਹੀ ਸ਼ੋਪਿੰਗ ਕਰਦੇ ਸਾਡੇ ਇਥੇ ਸੰਡੇ ਹੁੰਦਾ ਨਾ ਤੇ ਸੰਡੇ ਮਾਰਕੀਟ ਲਗਦੀ ਬੜੀ ਵਧੀਆ
ਅੱਛਾ ਅੱਛਾ
ਹਾਂ ਬੜੀ ਵਧੀਆ ਮਾਰਕੀਟ ਲੱਗਦੀ ਥੇ ਉਥੇ ਸਾਡਾ ਇੱਧਰ ਤੇ ਫਿਰ ਉੱਥੋਂ ਹੀ ਅਸੀਂ ਜ਼ਿਆਦਾਤਰ ਸ਼ੋਪਿੰਗ ਕਰਨੇ ਆਾਂ
ਅੱਛਾ ਮਿਲ ਜਾਂਦੇ ਉਹੂੰ ਸਹੀ ਵਧੀਆ ਕਹਿੰਦੇ ਨੇ ਉੱਥੇ ਮਿਲ ਜਾਂਦੇ ਨੇ ਹਾਂਜੀ
ਐ ਤਰ ਬ
ਹੋਰ ਮੈਂ ਵੀ ਸੋਚ ਰਹੀ ਸੀ ਮੈਂ ਕਿਹਾ ਸ਼ਾਇਦ ਤੁਸੀਂ ਓਨਲਾਈਨ ਮੰਗਵਾਉਂਦੇ ਹੋ ਤੇ ਮੈਂ ਵੀ ਨਾ ਮੰਗਵਾਉਣਾ ਸੀਗਾ ਓਨਲਾਈਨ ਸਮਾਨ ਸਗੋਂ ਤੁਸੀਂ ਓਨਲਾਈਨ ਮੰਗਵਾ ਲਿਆ ਕਰੋ ਕਈ ਵਾਰ ਔਫ ਤੇ ਚੱਲਦੇ ਫਿਰ ਫਿਫਟੀ ਪਰਸੈਂਟ ਔਫ ਤੇ ਹੋਣ ਦੇਖੋ ਸਮਰ ਸੇਲ ਲੱਗੀ ਹੋਣੀ ਹੈ ਕਾਫੀ ਐ
ਹਮ ਹਮ ਮੈਂ ਕਈ ਵਾਰ ਜਿੱਦਾਂ ਹੁੰਦਾ ਨਾ ਕਿ ਬ ਜ਼ ਉਹ ਜ਼ਿਆਦਾ ਕਿ ਬਾਹਰ ਅਸੀਂ ਨਿਕਲ ਨੀ ਸਕਦੇ ਬਿਲਕੁਲ ਟਾਈਮ ਨਹੀਂੀ ਹੈਗਾ ਫੇਿਰ ਬੰਦਾ ਮੰਗਵਾ ਲੈਂਦਾ ਔਨਲਾਈਨ ਅਤੇ ਓਦਾਂ ਨਹੀਂੀ ਮੰਗਵਾਇਆ ਜਾਂਦਾ ਕਿ ਓਦਾਂ ਦੇ ਇੱਦਾਂ ਹੀ ਕਦੀ
ਉਹ ਤੇ ਹੋ ਜਾਂਦਾ ਕਦੀ ਕਦੀ ਬੰਦਾ ਹਾਂ ਔਫਲਾਈਨ ਨ ਲੈ ਲੈਂਦਾ ਕਦੀ ਇੱਥੋਂ ਹੀ ਲੈ ਲੈਂਦਾ ਕਦੇ ਇਹ ਇਹ ਮੈਂ ਤੁਹਾਨੂੰ ਤਾਂ ਕਹਿ ਰਹੀ ਹਾਂ ਕਿਉਂਕਿ ਨਾ ਔਨਲਾਈਨ ਕਾਫ਼ੀ ਸੇਲ ਚੱਲ ਰਹੀ ਹੈ ਅੱਜ ਕੱਲ੍ਹ
ਹਾਂ
ਸਾਰੀ ਐਪਸ ਚੱਲ ਰਹੀਆਂ ਨੇ ਤੇ ਸਾਨੂੰ ਇੱਥੇ ਦੇ ਹਿਸਾਬ ਨਾਲ ਮਾਰਕੀਟ ਦੇ ਅਕੋਰਡਿੰਗ ਮਤਲਬ ਸਾਨੂੰ ਉੱਥੇ ਸਸਤੀ ਪੈ ਜਾਂਦੀ ਓਨਲਾਈਨ ਕਾਫੀ ਸਸਤੀ ਪੈਂਦੀ ਹੈ ਮੈਂ ਤੁਹਾਨੂੰ ਭੇਜਾਂਗੀ ਐਪ ਤੁਸੀਂ ਉਹ ਲੋ ਕਰਿਆ ਕਰੋ ਸ਼ੋਪਿੰਗ ਜਿਵੇਂ ਤੁਸੀਂ ਜੀਨ ਟੋਪ ਟੋਪ ਮੰਗਵਾਉਣੇ ਨੇ ਟੀ ਸ਼ਰਟਸ ਮੰਗਉਣੀਆਂ ਨੇ
ਹਮ
ਇਹ ਹੁੰਦੀ ਆਪਣਾ ਓਨਲਾਈਨ ਮਿਲ ਜਾਂਦਾ ਅੱਛਾ ਕਾਫੀ ਕੁਛ
ਇੱਦਾਂ ਹੀ ਕਈ ਵਾਰ ਬਾਹਰ ਜਾਓ ਨਾ ਕਿਤੇ ਦੁਕਾਨ ਲੱਗੀ ਤੇ ਬੰਦਾ ਵੇਖ ਲੈਂਦਾ ਵੀ ਕੀ ਚੀਜ਼ ਅਸੀਂ ਓਦਾਂ ਹੀ ਬਈ ਪਸੰਦ ਆ ਕਿ ਤੇ ਲੈ ਲੈ ਤੇ ਫੇਿਰ ਹਮ ਹਮ
ਜਾਓ ਤੇ ਪਸੰਦ ਆ ਹੀ ਜਾਂਦਾ ਕੋਈ ਬੰਦਾ ਐਵੇਂ ਵੀ ਖਰੀਦ ਲੈਂਦਾ
ਹਾਂ ਉਹੀ ਹੋਰ ਸੁਣਾਓ ਮ
ਹਾਂਜੀ ਬਸ ਚਲੋ ਹਾਂ ਨਹੀਂ ਬਸ ਬੱਚੇ ਹੁਣ ਆ ਗਏ ਨੇ ਚਲੋ ਫਿਰ ਮੈਂ ਕਰਨੀ ਆ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਓਕੇ ਜੀ